ਹੈਲੋ।
ਹਾਂਜੀ ਸਸ ਸ਼੍ਰੀ ਅਕਾਲ ਜੀ।
ਸਸ ਸ੍ਰੀ ਅਕਾਲ ਜੀ ਕੀ ਹਾਲ ਚਾਲ ਐ?
ਹਾਂਜੀ ਬੋਤ ਵਧੀਆ ਜੀ ਤੁਸੀਂ ਸੁਣਾ ਹਾਂਜੀ ਸਭ ਠੀਕ ਐ ਤੁਸੀਂ ਸ ਦੱਸੋ ਬੱਚੇ ਠੀਕ।
ਬ ਸਭ ਠੀਕ ਸਭ ਵਧੀਆ ਬੱਚੇ ਕੀ ਕਰ ਰੇ?
ਬੱਚਿਆਂ ਨੂੰ ਹੋਲੀਡੇ ਹੋਮਵਰਕ ਬਿਠਾਐ ਕਰਾਣ ਲਈ ਥੋੜਾ ਜਾ ਮੈਂ ਕਿਆ ਕਰ ਲਵੋ ਛੁਟੀਆਂ ਤਾਂ ਏਦਾਂ ਈ ਨੀ ਨਿਕਲ ਜਾਣੀਆਂ ਡੇਲੀ
ਹਾਂਜੀ ਓ ਬੱਚਿਆਂ ਦਾ ਹੋਲੀਡੇ ਹੋਮਵਰਕ ਤਾਂ ਬਸ ਲਾਸਟ ਡੇਜ ਵਿੱਚ ਈ ਹੁੰਦੈ ਜਦੋਂ ਛਟੀਆਂ ਖਤਮ ਹੋਣ ਵਾਲੀ
ਹਾਂਜੀ-ਹਾਂਜੀ ਪਰ ਚਲੋ ਵਿੱਚ ਵਿਚ ਕਵੋ ਥੋੜਾ-ਥੋੜ੍ਹਾ ਤਾਂ ਕਰਦੈ। ਕਰਨਗੇ ਥੋੜਾ ਬੋਤ ਤਾ ਕਿਉਂਕਿ
ਮੈਂ ਵੀ ਏਈ ਕਿਆ ਮੈਂ ਕਿਆ ਚਲੋ ਕੰਮ ਕਰੋ ਮੈਂ ਥੋੜ੍ਹੀ ਦੇਰ ਗੱਲ ਕਰਲਾ ਮਾਸੀ ਨਾਲ ਤੁਹਾਡੀ ਤੇ ਮੈਂ ਕਿਆ ਏ ਤਾਂ ਸਹੂਲੀਅਤ ਹੋਏਗੀ ਐ ਨਾ ਜਿੱਥੇ ਮਰਜ਼ੀ ਬੈ ਕੇ ਜਦ ਮਰਜ਼ੀ ਮੋਬਾਇਲ ਤੇ ਗੱਲ ਕਰਲੋ ਆਪਣੇ ਭੈਣਾਂ ਭਰਾਵਾਂ ਨਾਲ ਇਨਾ ਤਾਂ ਸੌਖਾ ਹੋਈ ਜਾਂਦੈ।
ਬੋਤ ਜਾਦਾ ਮੋਬਾਇਲ ਫੋਨ ਨੇ ਅੱਜ ਕੱਲ ਤਾਂ ਬੋਹਤ ਜਾਦਾ ਕੰਮ ਆਸਾਨ ਕਰ ਦਿੱਤੇ ਐ ਹਰ ਚੀਜ਼ ਦੇ ਨਾ। ਜਦੋਂ ਮਰਜੀ ਜਿਦੇ ਨਾਲ ਮਰਜੀ ਹੁਣ ਲੱਗਦਾ ਨੀ ਐ ਕੀ ਅਸੀਂ ਕਿਤੇ ਦੂਰ ਬੈਠੇ ਆ।
ਕੋਈ ਵੀ ਇੰਕੁਆਇਰੀ ਕਰਨੀ ਹੋਏ ਕੁਛ ਵੀ ਕਰਨਾ ਹੋਏ ਤੁਸੀਂ ਕਿਤੇ ਵੀ ਕੋਲ ਕਰ ਸਕਦੇ ਹੋ ਕ ਕ ਕਿਤੇ ਕਿਸੀ ਦੂਰ ਦਰਾਜ ਦੇਸ ਵਿੱਚ ਜਿਵੇਂ ਅ ਬਾਹਰਲੀ ਕੰਟਰੀਜ਼ ਵਿੱਚ ਵੀ ਆਪਾਂ ਕਿਸੀ ਵੀ ਵਕਤ ਕੱਲ ਕਰ ਸਕਦੇ ਆ ਪੈਲਾਂ ਤਾਂ ਟਰੰਕ ਕੋਲਸ ਦੀ ਵੇਟ ਕਰਨੀ ਪੈਂਦੀ ਸੀ।
ਹੋਰ ਗੱਲ ਤਾਂ ਗੱਲ ਉੱਪਰੋਂ ਦੇਖਣਾ ਜਿਨੂੰ ਮਰਜ਼ੀ ਦੇ ਦੇਖਣਾ ਹੋਵੇ ਕੋਈ ਓ ਨੀ ਗਾ ਸਭ ਤੋਂ ਵੱਡੀਆ ਵੀਡੀਓ ਕੋਲ ਸਭ ਤੋਂ ਜਾਦਾ ਵ ਧੀਆ ਜੇੜਾ ਏਨਾ ਕੰਮ ਐ ਜਿਨੂੰ ਮਰਜੀ ਦੇਖਣਾ ਦਿਲ ਕਰਦਾ ਹੋਵੇ ਨਈ ਤਾਂ ਪਹਿਲੇ ਇੰਤਜ਼ਾਰ ਕਰਦੇ ਸੀ ਕੋਈ ਬੱਚਾ ਘਰ ਚ ਹੁੰਦਾ ਸੀਗਾ ਜਿੱਦਾਂ ਤਾਂ ਅਸੀਂ ਕੈਂਦੇ ਸੀ ਚਲੋ ਫੋਟੋ ਭੇਜੀਓ ਓਦੀ। ਓ ਜਦੋਂ ਆ ਆਣੀ ਫੋਟੋ ਥੋੜਾ ਬੱਚੇ ਨੇ ਹੋਰ ਵੱਡਾ ਹੋ ਜਾਣਾ ਓਦੋਂ ਤੱਕ ਤਾਂ ਹੁਣ ਤਾਂ ਜਦੋਂ ਬੱਚਾ ਆਂਦਾ ਈ ਬੱਚੇ ਨੂੰ ਜਦੋਂ ਮਰਜੀ ਵੀਡੀਓ ਕੋਲ ਕਰਕੇ ਦੇਖੋ ਓਦੀਆਂ ਛੋਟੀ ਛੋਟੀ ਹਰਕਤਾਂ
ਬਿਲਕੁੱਲ ਜੀ ਬਿਲਕੁੱਲ ਹੋਰ ਤਾਂ ਹੋਰ ਜਿਵੇਂ ਹੁਣ ਆਪਾਂ ਨੂੰ ਕੋਈ ਸਮਾਨ ਘਰ ਕੋਈ ਇਕਦਮ ਆ ਜਾਂਦੈ ਪੈਲਾਂ ਤਾਂ ਹੱਥ ਪੈਰ ਫੁੱਲ ਜਾਂਦੇ ਸੀਗੇ ਕੀ ਇਕਦਮ ਹੱਥੀ ਪੈਰੀ ਐ ਹੋ ਜਾਂਦਾ ਸੀਗਾ ਕਿ ਕੀ ਹੁਣ ਕੀ ਕਰੀਏ ਘਰ ਕੋਈ ਹੈ ਨੀ ਕਿਵੇਂ ਕਿੱਥੋਂ ਲਿਆਈਏ ਸਮ
ਹੋਰ ਕੀ
ਹੁਣ ਓ ਔਨਲਾਈਨ ਇਨ ਮੰਗਾ ਲੋ ਫਟਾਫਟ ਹੋਮ ਡਿਲੀਵਰੀਜ਼ ਹੈਗੀਆਂ ਨੇ ਜੇ ਸਾਰੇ ਹੈਗੇ ਨੇ ਔਨਲਾਈਨ ਤੁਹਾਡੇ। ਐਪਸ ਆ ਗਏ ਨੇ ਉਦੇ ਥਰੂ ਮੰਗਾਂਲੋ।
ਹੋਰ ਵੇਟ ਈ ਨੀ ਕਰਨੀ ਪੈਂਦੀ ਕਿਸੇ ਦੀ ਤੇ ਪਹਿਲੇ ਫੋਨ ਕਰਦੇ ਸੀ ਕੀ ਜਾਓ ਜੀ। ਇਹ ਲੈ ਕੇ ਆ ਜਾਓ ਤੇ ਹੁਣ ਤਾਂ ਕੁਛ ਵੀ ਨੀ ਹੈ ਜਿੰਨੀ ਦੇਰ 'ਚ ਘਰ ਬੰਦੇ ਨੇ ਚਾਹ ਬਣਾਣੀ ਹੁਣ ਕੱਲ੍ਹ ਸਾਡੇ ਅਚਾਨਕ ਇਕ ਦਮ ਕੋਈ ਆ ਗਿਆ ਘਰ ਮੈਂ ਜਿੰਨੀ ਦੇ ਘਰ ਕੋਈ ਨਾ ਬੱਚੇ ਛੱਡਦੇ ਹੀ ਨੀ ਛੋਟੀਆਂ ਹੈਗੀਆਂ। ਛੱਡਦੇ ਕੁਛ ਨੀ ਨਾ ਨਮਕੀਨ ਛੱਡਦੇ ਨਾ ਬਿਸਕਿਟ ਕੁਛ ਵੀ ਨੀ ਮੈਂ ਕਿਆ ਹੁਣ ਕੀ ਕਰਾਂ ਮੈਂ ਫਟਾਫਟ ਜਿੰਨੀ ਦੇਰ ਚਾਹ ਰੱਖੀ ਓਨੀ ਦੇਰ ਫਟਾਫਟ ਜੈਪਟੋ ਕੀਤਾ ਤੇ ਮੈਂ ਕਿਆ ਚਲੋ। ਫਟਾਫਟ ਚੀਜ਼ ਇਹ ਹੈ ਕਿ ਆਪਣੇ ਬੂਹੇ ਮੋਹਰੇ ਫਟਾਫਟ ਆ ਜਾਂਦੀ ਐ।
ਫਟਾਫਟ ਤੇ ਪਰਾ ਔਡਰ ਦੇ ਕਿ ਬਸ ਚਾਹ ਪਾਣੀ ਰੱਖੀ ਦਾ ਗੈਸ ਤੇ-ਤੇ ਇੰਨੀ ਦੇਰ ਵਿੱਚ ਆ ਵੀ ਜਾਂਦਾ। ਮਲਬ ਬਹੁਤ ਹੀ ਸਹੂਲਤਾਂ ਹੋ ਗਈਆਂ ਨੇ ਔਨਲਾਈਨ ਸ਼ੋਪਿੰਗ ਹੋ ਵੀ ਐ ਮੋਬਾਇਲ ਦੇ ਥਰੂ ਕਿੰਨਾ ਈਜ਼ੀ ਹੋ ਗਿਆ ਬਾਜ਼ਾਰ ਵਾਰ-ਵਾਰ ਜਾਇਆ ਜਾਂਦਾ ਨੀ ਐ। ਮੈਂ ਹਾਊਸ ਵਾਈਫ ਤੋਂ ਕੋਈ ਲਿਜਾਣ ਵਾਲਾ ਨਈ ਹੁੰਦਾ ਨੀ ਰੋਜ਼-ਰੋਜ਼ ਤੇ ਆਪਣਾ ਫਿਰ ਔਨਲਾਈਨ ਸ਼ੋਪਿੰਗ ਕਰਕੇ ਆਪਾਂ ਥੋੜਾ ਬੋਤਾ ਖਰੀਦਦਾਰੀ ਕਰ ਹੀ ਲੈਂਣੇ ਆਂ।
ਹੋਰ ਛੋਟੀ ਮੋਟੀ ਚੀਜ਼ਾਂ ਘਰ ਦੀਆਂ ਤਾਂ ਅਸੀਂ ਮੰਗਾਂ ਹੀ ਸਕਦੇ ਹਾਂ ਨਾ ਹੁਣ ਕਿਸੇ ਵੇਲੇ ਚੀਜ਼ ਖਤਮ ਹੈ। ਸਬਜ਼ੀ ਕਿਸੇ ਹੁਣ ਤਾਂ ਦੇਖੋ ਹਰ ਚੀਜ਼ ਮਿਲਣ ਲੱਗ ਪਈ ਹੈ ਸਬਜ਼ੀਆਂ ਤੱਕ
ਮੈਨੂੰ ਤਾਂ ਬੋਤ ਸੌਖਾ ਲਗ ਔਨਲਾਈਨ ਸ਼ੋਪਿੰਗ ਤੋਂ ਨਾ ਮੈਨੂੰ ਬੜਾ ਈ ਈਜ਼ੀ ਲੱਗਦਾ ਹੈ ਕਿ ਮਤਲਬ ਸਿਰ ਖਾਪਾਈ ਨੀ ਹੁੰਦੀ। ਤਾਂ ਇੰਨੀ ਧੁੱਪ ਵਿੱਚ ਧੁ ਕਦੀ ਬਾਰਿਸ਼ ਹੋ ਰਈ ਐ ਕਦੀ ਧੁੱਪ ਹੋ ਰਈ ਐ ਕੌਣ ਜਾਏ। ਸਿਰ ਖੱਪਏ ਘਰ ਬੈਠੇ-ਬੈਠੇ ਬਸ ਔਡਰ ਦੋ ਤੇ ਬਸ
ਕਰੋ ਇੱਕ ਦੇ ਨਾਲ ਸਗੋਂ ਚੀਜ਼ ਕਿਸੇ ਵੇਲੇ ਉਹ ਦੇਖਾ-ਦੇਖੀ ਚੀਜ਼ ਜਿੱਦਾਂ ਓ ਪੈਲੇ-ਪੈਲੇ ਮੋਲ ਚੱਲੇ ਸੀਗੇ ਮੋਲ 'ਚ ਸਾਰੀ ਚੀਜ਼ਾਂ ਡਿਸਪਲੇ ਹੁੰਦੀਆਂ ਸੀਗੀਆਂ ਤੇ ਅਸੀਂ ਡਿਸਪਲੇ ਦੇ ਵਿੱਚ ਸਾਰੀ ਚੀਜ਼ਾਂ ਦੇਖ ਕੇ ਉਹੀ ਹਿਸਾਬ ਫੋਨ ਦਾ ਹੋ ਗਿਆ ਹੁਣ ਫੋਨ 'ਚ ਹਰ ਚੀਜ਼ ਇੱਕ ਤਰਫ ਇੱਕ ਚੀਜ਼ ਦੇਖੋ ਤੇ ਨਾਲ ਦੀ ਆਪਣੇ ਆਪ ਦੂਜੀ ਚੀਜ਼ ਆ ਜਾਂਦੀ ਵੀ ਚੇਤਾ ਆ ਜਾਂਦੀਏ ਵੀ ਚੇਤਾ ਆਣਾ ਅੱਛਾ ਇਹ ਚੀਜ਼ ਵੀ ਨੀ ਹੈਗੀ ਹੈ। ਤੇ ਬੰਦਾ ਕੈਂਦਾ ਚੱਲ ਇੱਕ ਦੇ ਨਾਲ ਇਹ ਤਾਂ ਹੈ ਇਹ ਚੀਜ਼ਾਂ ਨਾ ਬੋਤ ਜਾਦਾ ਵਧੀਆ ਕਰ ਦਿੱਤੀਆਂ ਮੋਬਾਇਲ ਨੇ ਬਸ ਇਹ ਹੈਗੀ ਕਿ ਚੀਜ਼ਾਂ ਜੇੜੀ ਜਿੰਨੀਆਂ ਵਧੀਆ ਕੀਤੀਆਂ ਥੋੜ੍ਹਾ ਬੋਤ ਉਹਨਾਂ ਦੇ ਨੁਕਸਾਨ ਵੀ ਹੈ। ਹੈਗੇ ਤੇ ਵਾਰੀ ਚੀਜ਼ਾਂ ਹਾਂ ਸਾਰੇ ਚੀਜ਼ ਦੇ ਹੁਣ ਜੇ ਬੱਚਿਆਂ ਦੇ ਹੱਥ ਆ ਜਾਣ ਬੱਚਿਆਂ ਨੂੰ ਨਈ ਪਤਾ ਚੀਜ਼ਾਂ ਦੇ ਬਾਰੇ ਬੱਚੇ ਆਪਣੇ ਵੱਲੋਂ ਕਿਸੇ ਵੇਲੇ ਆਪਣੇ ਵੱਲ ਕੋਸ਼ਿਸ਼ ਕਰਦੇ ਤਾ ਹੈ।
ਬੱਚੇ ਸਾਰਾ ਦਿਨ ਵੜੇ ਰੈਂਦੇ ਨੇ ਉਹਨਾਂ ਦੀ ਦੇਖੋ ਨਾ ਛੋਟੇ-ਛੋਟੇ ਬੱਚਿਆਂ ਨੂੰ ਚਸ਼ਮੇ ਲੱਗ ਗਏ ਨੇ। ਇਹੀ ਤਰੀਕੇ ਨਾਲ ਯੂਜ ਕਰ ਲੈਣ ਤਾਂ ਕਿੰਨਾ ਬੈਟਰ ਹੈ ਨਾ ਟਾਈਮ ਦੇ ਵਿੱਚ ਸੈਟ ਕਰਨੀ ਚਾਹੀਦੀ ਹੈ ਬਚ ਜਾਵੇ ਮੇਰੇ ਅਕੋਰਡਿੰਗ ਤਾਂ ਓ-ਓ
ਵਧੀਆ ਬੱਚਿਆਂ ਨੂੰ
ਓ ਸਾਰਾ ਦਿਨ ਲੈ ਕੇ ਬੈਠੇ ਰੈਂਦੇ ਨੇ ਮ ਪੇਰੈਂਟਸ ਨੂੰ ਵੀ ਨੀ ਪਰਵਾਹ ਹੁੰਦੀ ਮਾਵਾਂ ਵੀ ਕੀ ਕਰਦੀਆਂ ਨੇ ਬ ਚਲੋ ਜੀ। ਬੱਚਾ ਲੈ ਕੇ ਬੈਠਾ ਤੇ ਆਪਣੇ ਕੰਮ ਲੱਗੀਆਂ ਹੋਈਆਂ ਨੇ ਇਹ ਨੀ ਦੇਖਣੀਆਂ ਕੀ ਦੇਖ ਰਿਆ ਬਚ ਬੱਚਾ ਕੀ ਕਰ ਰਿਆ ਹੈ ਉਹਦੇ ਲਾਇਕ ਹੈ ਵੀ ਕਿ ਨਈ ਓ ਚੀਜ਼ ਕੁੱਝ ਨਈ ਦੇਖਦੀਆਂ ਕੋਈ ਧਿਆਨ ਨਈ ਦਿੰਦੀਆਂ ਮਾਵਾਂ ਵੀ
ਨਈ-ਨਈ ਇਹ ਤਾਂ ਇਹ ਤਾਂ ਸਭ ਤੋਂ ਮੇਰਾ ਜੋ ਪੁਆਇੰਟ ਹੈ ਮੈਂ ਹੁਣ ਆਪਣੇ ਬੱਚਿਆਂ ਨੂੰ ਟੈਬ ਜ਼ਰੂਰ ਦਿੱਤਾ ਹੈ ਪਰ ਮੈਂ ਆਪਣੇ ਫੋਨ ਆਪਣਾ ਹੀ ਮਤਲਬ ਬਿਨਾਂ ਸਮ ਤੋਂ ਡੰਮੀ ਜਿੱਦਾਂ ਹੁੰਦਾ ਸਿਮ ਨੀ ਪਾਇਆ ਉਹਦੇ 'ਚ ਬਸ ਵਾਈਫਾਈ ਨੇ ਕਨੈਕਟ ਕਰ ਦਿੱਤਾ। ਬਸ ਤਾਂ ਕਿ ਐਟਲੀਸਟ ਬੱਚਿਆਂ ਨੂੰ ਇਹ ਤਾਂ ਹੋਵੇ ਕਿ ਚਲੋ ਵਾਈਫਾਈ ਦਾ ਵੀ ਠੀਕ ਹੈ ਹੁਣ ਜ਼ਰੂਰਤ ਹਰ ਚੀਜ਼ ਦੀ ਹੈਗੀ ਹੈ ਹੁਣ ਸਾਡੇ ਘਰ ਚੀਜ਼ਾਂ ਸਾਡੇ ਕਰਕੇ ਹੁਣ ਹਰ ਵਾਈਫਾਈ ਤਾਂ ਹਰ ਚੀਜ਼ ਘਰ 'ਚ ਜ਼ਰੂਰੀ ਹੈ, ਪਰ ਇਹ ਕਿ ਉਹਦਾ ਮਿਸਯੂਜ ਅਗਰ ਲਗਾਤਾਰ ਬ ਜਾ ਵਾਈ ਫਾਈ ਦਾ ਹੀ ਕਰਦੇ ਬੈਠਾ ਰਵੇ ਹੁਣ ਪੈਲੇ ਨੈਟਪੈਕ ਪੈਂਦੇ ਸੀਗੇ। ਤੇ ਓ ਤਾਂ ਪਤਾ ਸੀ ਕਿ ਇੰਨੀ ਲਿਮਿਟ ਹੈਗੀ ਹੈ ਤਾਂ ਇੰਨਾ ਹੀ ਯੂਜ ਕਰਨਾ ਹੁਣ ਵਾਈਫਾਈ ਨੇ ਤੇ ਅਨਲਮਿਟ ਡਿਜੀ਼ਟਲ ਹੋ ਗਈ ਹਰ ਚੀਜ਼ ਪਰ ਅਗਰ ਅਸੀਂ
ਨਹੀਂ ਮੈਂ ਵੀ ਮੈਂ ਵੀ ਐਵੇਂ ਹੀ ਕਰਿਆ ਹੋਇਆ ਬੱਚੇ ਨੂੰ ਨਾ ਆਪਣੇ ਨੂੰ ਨਾ ਉਹ ਬਸ ਗੂਗਲ ਤੋਂ ਸਰਚ ਕਰਦੀ ਹੈ। ਕੰਨਟੈਂਟ ਆਪਣਾ ਜਿਹੜਾ ਪੜਨ ਵਾਲਾਂ ਹੁੰਦਾਂ ਜਾਂ ਫਿਰ ਉਹਨੂੰ ਆਪਣਾਂ ਸਕੂਲ ਦਾ ਵਟਸਐਂਪ ਦਿੱਤਾ ਹੋਇਆ ਕੀ ਇਹ ਮਤਲਬ ਮੇਰੇ ਨੰਬਰ ਤੇ ਕਿ ਉਹ ਮੈਸੇਜਸ ਹਾਂ ਮੈਸੇਜਸ ਵਗੈਰਾ ਆ ਜਾਂਦੇ ਨੇ ਤਾਂ ਉਹੀ ਦੇਖ ਬਣਦੀ ਹੈ, ਜ਼ਿਆਦਾ ਉਹਨੂੰ ਕੁਛ ਵੀ ਨੀ ਕਰਨ ਦਾ ਹੈਗਾ। ਨਹੀਂ ਤਾਂ ਪੜ੍ਹਾਈ ਵਿੱਚ ਵੀ ਬੜਾ ਹਰਜਾਂਦਾ ਹੈ। ਡਿਸਟਰੈਕਸ਼ਨ ਹੈ, ਬਹੁਤ ਵੱਡੀ ਐਕਚੁਅਲੀ ਨਾ ਬੱਚਿਆਂ ਵਾਸਤੇ ਬਹੁਤ ਵੱਡੀ ਡਿਸਟਰੈਕਸ਼ਨ ਹੈ, ਮੋਬਾਇਲ।
ਤੇ ਵੀ ਕਿਸੇ ਵੇਲੇ ਸਾਡੇ ਵਾਸਤੇ ਵੀ ਕਿਸੇ ਵੇਲੇ ਅਸੀਂ ਅਸੀਂ ਵੀ ਬੈਠੇ ਹਾਂ ਨਾਂ ਕਿਸ ਵੇਲੇ ਅਸੀ ਨਹੀਂ ਚੱਲ ਪੰਜ ਮਿੰਟ ਲੈ ਲਦੇ ਦੇਖ ਲੈ ਪਰ ਪੰਜ ਮਿੰਟ ਕਰਦੇ ਕਰਦੇ ਕਦੋਂ ਅੱਧਾ ਘੰਟਾ ਘੰਟਾ ਨਿਕਲ ਜਾਂਦਾ। ਪਤਾ ਹੀ ਨਹੀਂ ਚੱਲਦਾ
ਜੀ ਸਾਰੇ ਸਾਰੇ ਕੰਮ ਰੁਕ ਜਾਂਦੇ ਹੈ। ਮੈਨੂੰ ਤਾਂ ਟ੍ਰੈਵਲਿੰਗ ਵਿੱਚ ਵੀ ਬਹੁਤ ਅ ਅੱਛਾ ਲੱਗਦਾ ਮੋਬਾਇਲਜ ਦਾ ਨਾ ਕਿਤੇ ਨਵੀਂ ਜਗ੍ਹਾ ਤੇ ਜਾਣਾ ਹੋਏ ਤੇ ਮੈਪਸ ਆਪਾ ਲੋਕੇਸ਼ਨ ਵਗੈਰਾ ਡੈਸਟੀਨੇਸ਼ਨ ਕਿੰਨੀ ਈਜੀਲੀ ਫਾਈਡ ਆਊਟ ਕਰ ਲੈਦੇ ਆ ਪਹਿਲਾਂ ਤਾਂ ਪੁੱਛਦੇ ਰਹਿੰਦੇ ਸੀ ਅੱਗੇ ਹੈ, ਇਹ ਕਿੱਥੇ ਹੈ, ਇਹ ਕਿੱਥੇ ਰਸਤੇ ਚ ਰੋਕ ਰੋਕ ਕੇ ਗੱਡੀ। ਹੁਣ ਤਾਂ ਜਿੱਥੇ ਮਰਜ਼ੀ ਬਸ ਪੁੱਛਿਆ ਮੈਪ ਤੇ ਤੇ ਪਹੁੰਚ ਜਾਂਦੇ ਹਾਂ ਉੱਥੇ ਆਪਣੇ ਆਪ ਰਸਤਾ ਆਪਣੇ ਆਪ ਹੀ, ਲੈ ਜਾਂਦਾ ਉੱਥੇ ਬਹੁਤ ਈਜ਼ੀ ਹੋ ਗਿਆ ਕਿਤੇ ਵੀ ਜਾਣਾ ਆਣਾ ਨਾ
ਹਾਂਜੀ ਚੀਜ਼ਾਂ ਨੂੰ ਪਹਿਲੇ ਅਸੀਂ ਦੇਖ ਸਕਦੇ ਹਾਂ ਹੁਣ ਕਿਤੇ ਘੁੰਮਣ ਜਾਣਾ ਹੋਵੇ ਜਦੋਂ ਅਸੀਂ ਜਿੱਦਾਂ ਅਸੀਂ ਪਿਛਲੇ ਮਹੀਨੇ ਘੁੰਮਣ ਗਏ ਹਾਂ ਇੱਧਰ ਲੈਂਡਹੋਨ ਵਾਲੀ ਸਾਈਡ ਤਾਂ ਅਸੀਂ ਪਹਿਲਾਂ ਹੀ ਆਪਣਾ ਹੋਟਲ ਅਸੀਂ ਔਨਲਾਈਨ ਹੀ ਦੇਖ ਦੇਖਲਿਆਂ ਸਭ ਕੁਛ ਹੀ ਕਿੱਦਾਂ ਦਾਂ ਹੈਂਗਾ ਉੱਥੇ ਇਹ ਚੀਜ਼ਾਂ ਹੈਗੀਆਂ ਤੇ ਇਹ ਚੀਜ਼ਾਂ ਤਾਂ ਸਾਨੂੰ ਹੁਣ ਇਹ ਹੈ ਕਿ ਘਰ ਬੈਠੇ ਬੈਠੇ ਹਰ ਚੀਜ਼ ਦਾ ਸਾਨੂੰ ਪਹਿਲੇ ਪਤਾ ਚੱਲ ਜਾਂਦਾ ਪਹਿਲੇ ਹਾਂਜੀ ਪਹਿਲੀ ਪਹਿਲੇ ਉਹਦੇ ਅਕੋਰਡਿੰਗ
ਬਹੁਤ ਜ਼ਿਆਦਾ ਸਹੂਲਤਾਂ ਹੋ, ਗਈਆਂ ਹਾਂਜੀ।
ਦੋ ਤਿੰਨ ਦਿਨ ਇਥੇ ਹੁੰਦੇ ਆ ਹੈ, ਕਿ ਹਾਂਜੀ ਇਹ ਇੰਨੇ ਕਿਲੋਮੀਟਰ ਹੈ, ਉੱਥੋਂ ਦੀ ਇੰਨੇ ਕਿਲੋਮੀਟਰ ਚੀਜ਼ ਹੈਗੀ ਹੈ। ਚੀਜ਼ਾਂ ਤਾਂ ਮਤਲਬ ਇਹ ਹੈ ਕਿ ਉਹਨਾਂ ਨੂੰ ਬਸ ਸਹੀਂ ਢੰਗ ਨਾਲ ਅਗਰ ਯੂਜ ਕੀਤਾ ਜਾਵੇ। ਤਾਂ ਬਹੁਤ ਹੀ ਅੱਛਾ ਹੈ ਮੋਬਾਈਲ ਦਾ ਇੰਟਰਨੈਟ।
ਪਹਿਲਾਂ ਤਾਂ ਜਾਂ ਪਹਿਲਾਂ ਤਾਂ ਜਾਨ ਸੁੱਕੀ ਰਹਿੰਦੀਂ ਸੀਗੀ ਕਿ ਬੱਚੇ ਕਿੱਥੇ ਨੇ? ਹੁਣ ਜਿਵੇਂ, ਬੱਚੀਆਂ ਜਾਂਦੀਆਂ ਨੇ ਕਾਲੋਜ ਵਗੈਂਰਾ ਜਾਂਦੀਆਂ ਤੇ ਉੱਥੋਂ ਲੋਕੇਸ਼ਨ ਪਾ ਦਿੰਦੀ ਆਂ ਕਿ ਮੈਂ ਚੱਲਣ ਲੱਗੀ ਆ ਮੰਮੀ ਲਾਈਵ ਲੋਕੇਸ਼ਨ ਪਾ ਦਿੰਦੀ ਹੈ। ਤੇ ਪਤਾ ਲੱਗਦਾ ਰਹਿੰਦਾ ਬੱਚਾ ਕਿਥੇ ਤੱਕ ਪਹੁੰਚਿਆ ਥੋੜ੍ਹੀ ਜਿਹੀ ਟੈਨਸ਼ਨ ਘੱਟ ਜਾਂਦੀ ਹੈ। ਨਹੀਂ ਤਾਂ ਬਹੁਤ ਜ਼ਿਆਦਾ ਪਹਿਲਾਂ ਟੈਸ਼ਨ ਰਹਿੰਦੀ ਸੀ ਕਿ ਬੱਚਾ ਕਿਥ ਕਿਥੇ ਪਹੁੰਚਿਆ ਘਰ ਹਾਲੇ ਇੰਨੀ ਦੇਰ ਹੋ ਗਈ, ਪਹੁੰਚਿਆ ਨਹੀਂ ਪਹੁੰਚਿਆ ਕੀ ਹੋ ਗਿਆ। ਰਸਤੇ ਚ ਹੁਣ ਉਹ ਵੀ ਟੈਨਸ਼ਨ ਥੋੜੀ ਜਿਹੀ ਇਹਦੇ ਨਾਲ ਘੱਟ ਗਈ ਹੈ। ਕੁੜੀਆਂ ਵਾਸਤੇ ਤਾਂ ਬਹੁਤ ਹੀ ਫਾਇਦੇਮੰਦ ਹੈ। ਇਸ ਮਾਮਲੇ ਵਿੱਚ ਨਾ ਕਿ ਮਤਲਬ ਅਸੀਂ ਦੇਖ ਸਕਦੇ ਹਾਂ।
ਹਾਂਜੀ ਹਾਂਜੀ ਸਾਰਿਆਂ ਲਈ ਹੁਣ ਜਿੱਦਾਂ ਪਹਿਲੇ ਹੁਣ ਔਟੋ ਆਪਣੇ ਆਪ ਹੁਣ ਜਿੱਦਾਂ ਰੈਪੀਡੋ ਕਰ ਦੋ ਜਾਂ ਇਹ ਜਿਹੜੀਆਂ ਉਬਰ ਕਰ ਦੋ ਤਾਂ ਤੇ ਉਬਰ ਕਰ ਉਬਰ ਚ ਵੀ ਸਾਨੂੰ ਇਹ ਹੈ, ਕਿ ਸਾਨੂੰ ਦਿਖਦਾ ਤਾਂ ਰਹਿੰਦਾ ਨਾ ਕਿੱਧਰ- ਕਿੱਧਰ ਜਾਂ ਰਿਹਾ। ਸਾਨੂੰ ਅਸੀਂ ਘਰ ਬੈਠੇ, - ਬੈਠੇ ਵੀ ਅਸੀਂ ਉਹ ਨੂੰ ਟਰੈਕ ਕਰ ਸਕਦੇ ਆ ਤੇ ਇਹ ਤਾਂ ਹੈ ਕਿ ਸਾਨੂੰ ਚੀਜ਼ਾਂ ਦਾ ਬੋਹਤ ਜ਼ਾਦਾ ਹਾਂਜੀ
ਔਨਲਾਈਨ ਬੁਕਿੰਗ ਦਾ ਤਾਂ ਬੋਹਤ ਫਾਇਦਾ ਹੁੰਦਾ ਦੀਦੀ ਬਹੁਤ ਜ਼ਾਦਾ ਫਾਇਦਾ ਤੁਆਡਾ ਟਾਈਮ ਬਚਦਾ ਹੈ, ਤੁਹਾਡੇ ਐਗਰ ਐਗਜ਼ਰਸ਼ਨ ਬਚਦੀ ਹੈ ਤੇ ਬੋਹਤ ਜ਼ਾਦਾ ਫਾਇਦਾ ਹੋ ਜਾਂਦਾ ਐ ਤੁਹਾਨੂੰ, ਫੇਰ ਇੱਕ- ਇੱਕ ਤੇ ਸਾਈਟ ਵਿੱਚ ਤਾਨੂੰ ਕਿੰਨੇ ਸਾਰੇ ਉਹ ਦਿਖ ਜਾਂਦੀਆਂ ਨੇ, ਕਿੰਨੀ ਸਾਰੀ ਤਾਨੂੰ ਅਹ ਫੈਸਿਲਿਟੀ ਮਿਲ ਜਾਂਦੀਆਂ ਨੇ, ਤੁਸੀਂ ਬੱਸ ਤੇ ਜਾਣਾ ਬੱਸ ਵੀ ਤਾਂ ਅੱਜ ਕਲ ਅੋਨਲਾਈਨ ਈ ਬੁਕ ਕਿੰਗ ਹੋ ਜਾਂਦੀ ਏ ਟ੍ਰੇਨ ਦੀ ਟਿਕਟ ਵੀ ਸਭ ਕੁੱਛ ਕੱਰ ਬੈਠੇ ਹੋ ਜਾਂਦਾ ਐ। ਮਛਰ ਜਾਂਦਾ ਐ।
ਬੁਕਿੰਗ ਨੀ ਕਰਾਉਣ ਜਾਣਾ ਪੈਂਦਾ ਇਹ ਤਾਂ ਪਹਿਲੇ ਮੀਡੀਓਕਰ ਹੁੰਦੇ ਸੀ ਉਹਨਾ ਨੂੰ ਪੈਸੇ ਦਵੋ ਜੀ। ਸੌ ਅਗਰ ਦਸ ਹਜ਼ਾਰ ਰੁਪਏ ਦੀ ਟਿਕਟ ਏ ਉਪਰੋਂ ਦੀ ਸੌ ਰੁਪਏ ਉਹਨਾ ਨੂੰ ਐਕਸਟਰਾ ਦਵੋ। ਹੁਣ ਅਸੀਂ ਆਪਣੇ ਕਰੱ ਬੈਠੇ- ਬੈਠੇ ਖੁਦ ਈ ਕਰ ਲੈਂਨੇ ਆ ਕੋਈ ਉਹ ਵਿੱਚ ਕਿਸੇ ਨੂੰ ਫੀਸ ਨੀ ਦੇਣੀ ਕੋਈ ਕੁਛ ਨੀ ਦੇਣੇ। ਜੋ ਹੈ ਸਾਹਮਣੇ ਨਜ਼ਰ ਆਂਦਾ ਹਰ ਚੀਜ਼ ਦਾ।
ਹੋਰ ਹੈਂਡੀ ਇੰਨਾ ਹੈ ਜਿੱਥੇ ਮਰਜ਼ੀ ਜਦੋਂ ਮਰਜ਼ੀ ਤੁਸੀਂ ਕਰ ਕਰਲੋ ਇੱਕਦਮ ਕੋਈ ਕੰਮ ਯਾਦ ਆ ਗਿਆ ਕੋਈ ਗੱਲ ਯਾਦ ਆ ਗਈ ਕਰ ਫੋਨ ਕਰਕੇ ਕਹਿਤਾ ਵੀ ਐਵੇਂ ਕਰ ਲੋ ਭੁਲ ਗਿਆ ਸੀਗਾ। ਕੁਛ ਵੀ, ਕਿਤੇ ਵੀ ਤੁਸੀਂ ਕੋਂਟੈਕਟ ਕਰਨਾ ਬੋਹਤ ਈਜ਼ੀ ਹੋ ਗਿਆ। ਮੈਨੂੰ ਤਾਂ ਮੋਬਾਇਲ ਦੇ ਫਾਏਦੇ ਬੋਹਤ ਜ਼ਾਦਾ ਲਗਦੇ ਐ।
ਬੋਹਤ ਜ਼ਾਦਾ ਹੁਣ ਕੋਈ ਬੰ ਨੁਕਸਾਨ ਤਾਂ ਚਲੋ ਫ਼ਾਇਦੇ ਜ਼ਾਦਾ ਹੁਣ ਕਿਤੇ ਐਮਰਜੈਂਸੀ ਆ ਜਵੇੈਗੀ ਤੇ ਕੋਈ ਤਕਲੀਫ਼ ਏ ਰਸਤੇ ਚ ਕਿ ਸਾਡੇ ਹੱਥ ਚ ਮੋਬਾਈਲ ਹੈ ਪਹਿਲੇ ਲੈਂਡਲਾਈਨ ਹੁੰਦੇ ਸੀ ਲੈਂਡਲਾਈਨ ਸੁ ਕਿਤੇ ਨੀ ਬਾੱਰ ਨਿਕਲ ਕੇ ਤੇ ਲੈਂਡਲਾਈਨ ਦਾ ਖ਼ਤਮ, ਹੁਣ ਮੋਬਾਈਲ ਹੈਗਾ ਕੋਈ ਦਿੱਕਤ ਆ ਗਈ ਕੁਛ ਹਾਂਜੀ ਹੁਣ ਲੈਣ ਆਪਣੇ ਹੱਥ ਚ ਮੋਬਾ, ਹਾਂਜੀ ਜੀ ਹੁਣ ਮੋਬਾਇਲ ਫੋਨ ਹੈਗਾ ਹੱਥ ਵਿੱਚ ਜਦੋਂ ਮਰਜੀ ਕਿਸੇ ਨੂੰ ਕੋਈ ਐਮਰਜੈਂਸੀ ਕਾਲ ਕਰਨੀ ਪਵੇ। ਕੋਈ ਚੀਜ਼ ਤੇ ਕੋਈ ਦਿੱਕਤ ਆ ਜਾਵੇ ਤਾਂ ਅਸੀਂ ਕਿਸੇ ਨੂੰ ਫੋਨ ਤਾਂ ਕਰਨ ਜੋਗੇ ਹੈਗੇ ਨਾ ਕਿ ਹਾਂਜੀ ਆ ਜੋ ਸਾਡੇ ਬਿਲਕੁਲ ਕੋਈ ਨੀ ਕਿਸੇ ਵੇਲੇ ਹੁਣ ਗੁਆਂਢੀ ਵੀ ਸਾਰੇ ਆਪਣੇ- ਆਪਣੇ ਅੰਦਰ- ਅੰਦਰ ਈ ਰਹਿੰਦੇ ਆ, ਕੋਈ ਬਾਹਰ ਨੀ ਉੱਦਾਂ ਨਹੀਂ ੳੱਪਰ ਕਿਸ ਅਗਰ ਕੋਈ ਐਮਰਜੈਂਸੀ ਏ ਸਾਹਮਣੇ ਬੰਦਾ ਫੋਨ ਤਾਂ ਕਰ ਸਕਦਾ, ਹਰ ਕਿਸੇ ਦੇ ਘਰ ਪਹਿਲੇ ਇੱਕ ਲਾਈਨ ਲੈਂਡ ਹੁੰਦਾ ਸੀ ਚਾਰ- ਪੰਜ ਘਰਾਂ ਚ, ਸ਼ੁਰੂ- ਸ਼ੁਰੂ ਜਦੋਂ ਲੱਗੇ ਏ ਫੋਨ ਤਾਂ ਮੈਨੂੰ ਚੇਤਾ ਇੱਕ ਲੈਂਡਲਾਈਨ ਸੀਗਾ ਤੇ ਚਾਰ- ਪੰਜ ਘਰਾਂ ਚ ਉਹੀ ਨੰਬਰ ਇੱਕੋ ਹੀ ਚੱਲਦਾ ਸੀਗਾ। ਕਿਸੇ- ਕਿਸੇ ਨੇ ਲਵਾਇਆ ਹੁੰਦਾ ਸੀ ਮਹੱਲੇ ਚ, ਮਹੱਲੇ ਚ ਈਕ ਨੇ ਲਾਇਆ ਹੁੰਦਾ ਸੀ ਤਾਂ ਉਹ ਤੇ ਫੋਨ ਕਰ ਦੇ ਹਾਂਜੀ
ਬੜਾ ਔਖਾ ਹੁੰਦਾ ਸੀਗਾ ਖੁਸ਼ਕੁਸ਼ੀ ਨਾਲ ਗੱਲ ਕਰਨੀ ਕਰਾਨੀ।
ਹੁਣ ਤਾਂ ਇੱਕ ਘਰੱ- ਇੱਕ ਘਰ ਚ ਚਾਰ- ਚਾਰ ਹੋ ਗੇ, ਹਾਂਜੀ ਇਹ ਤਾਂ ਹੈ, ਬਾਕੀ ਸਟੱਡੀਜ਼ ਦੇ ਮਾਮਲੇ ਚ ਬੱਚਿਆਂ ਲਈ ਤਾਂ ਬੋਹਤ ਜ਼ਾੱਦਾ ਹਰ ਚੀਜ਼ ਬੱਚਿਆਂ ਨੂੰ ਕੋਈ ਚੀਜ਼ ਨੀ ਸਮਝ ਆ ਰਈ ਹੁਣ ਟੀਚਰ ਹਰ ਵੇਲੇ ਅਵੇਲੇਬਲ ਨੀਂ ਹੋ ਸਕਦੇ, ਹਰ ਚੀਜ਼ ਟੀਚਰ ਨੀਂ ਦੱਸ ਸਕਦੇ, ਤੇ ਹੈ ਕਿ ਮੋਬਾਇਲ
ਮੈਂ ਉਹੀ ਤਾਂ ਕਹਿ ਰੀ ਆ ਬੇਟੀ- ਬੇਟੀ ਟੀਵੀ ਦੁ ਉੱਥੋਂ ਈ ਕਰਦੀ ਆ ਔਨਲਾਈਨ ਹੀ ਮਤਲਬ ਦੇਖ ਲੈਂਦੀ ਹੈ ਕੁਛ ਨਹੀਂ ਉਹਨੂੰ ਸਮਝ ਆਂਦਾ ਘਰ ਪੈ। ਤੇ ਔਨਲਾਈਨ ਈ ਸਰਚ ਕਰਕੇ ਅਪਣਾ ਇੱਕ ਵਾਰ ਸਮਝ ਲੈਂਦੀ ਐ ਤੇ ਅੱਛਾ ਲੱਗਦੈ ਏਨੂੰ ਵੀ ਸਾਨੂੰ ਵੀ ਅੱਛਾ ਲੱਗਦਾ ਬੱਚ ਚ ਪਾਟ ਰੇਆ ਅਪਣੇ ਆਪ ਈ ਕੋਸ਼ਿਸ਼ ਕਰ ਰਿਆ
ਹਾਂਜੀ-ਹਾਂਜੀ ਬਸ ਏਈ ਏ ਕਿ ਥੋੜਾ ਜਾ ਵਦਾਈ ਯੂਜ ਜੇੜੀ ਆ ਔ ਥੋੜ੍ਹੀ ਕੱਟ ਕੀਟੀ ਜਾਵੇ ਤਾਂ ਕਿ ਸਾਨੂੰ ਜੇਹੜੀਆਂ ਅੱਜੱ -ਕਲ੍ਹ ਥੋੜੀਆਂ ਬੋਤ ਪ੍ਰੋਬਲਮਜ਼ ਹੈ ਕਈ ਲੋਕਾਂ ਨੂੰ ਡਿਪ੍ਰੈਸ਼ਨ ਐ, ਨੀਂਦ ਦੀ ਪ੍ਰੋਬਲਮ ਐ ਜੇਹੜੀ ਔ ਐਦੀ ਵਜ੍ਹਾ ਨਾਲ ਥੋੜ੍ਹੀ ਬੋਤ ਹੋਲ ਦੀ ਏ ਔਦਾ ਥੋੜ੍ਹਾ ਜਾ ਤਿਆਨ ਰੱਖਿਆ ਜਾਵੇ ਹਾਂ ਜਾਦਾ ਯੂਜ ਜਿਨਾ ਕਰੂੰਗੇ ਔ ਤਾਂ ਕਿਸੇ ਵੀ ਚੀਜ਼ ਦਾ ਵੈ
ਹਾਂਜੀ-ਹਾਂਜੀ।
ਮੋਬਾਈਲ ਗੇਮਅ-
ਹਾਂ, ਚ ਚਲੋ ਦੀਦੀ, ਫੇਰ ਮਿਲ ਕੇ ਗੱਲ ਕਰਦੇ ਆ ਏਦੇ ਬਾਰੇ ਹੋਰ ਡਿਟੇਲਸ ਵਿਚ
ਇਹ ਦਿਨ ਹਾਂ
ਹੈਲੋ।
ਹਾਂਜੀ, ਠੀਕ ਐ ਜੀ ਮੈਂ ਕਿਆ। ਵੀਰ ਜੀ। ਹਾਂਜੀ-ਹਾਂਜੀ ਠੀਕ ਏ ਜੀ, ਔ ਔਕੇ ਸਸ੍ਰੀਕਾਲ।